ਹੈਲੋ ਦੀ
ਹੈਲੋ ਹਾਂਜੀ-ਹਾਂਜੀ ਹੋਰ ਕੀ ਹਾਲ-ਚਾਲ ਭਾਜੀ?
ਵਧੀਆ ਤੁਸੀਂ ਦੱਸੋ?
ਵਧੀਆ ਜੀ ਘਰ ਪਰਿਵਾਰ ਸਭ।
ਹਾਂਜੀ ਠੀਕ ਵਧੀਆ, ਤੁਸੀਂ ਦੱਸੋ ਤੁਹਾਡਾ?
ਬਸ ਵਧੀਆ ਜੀ।
ਹਾਂਜੀ
ਹੂੰ, ਹੋਰ ਦੱਸੋ ਤੁਸੀਂ ਅੰਬਰਸਰ ਘੁੰਮ ਕੇ ਆਏ ਓ ਨਈ?
ਹਾਂਜੀ
ਦੁਬਾਰੇ, ਕਦੋਂ ਗਏ ਸੀ? ਹੁਣ ਤੇ ਬੜਾ ਮਸ਼ਹੂਰ ਹੈ, ਹੁਣ ਤੇ ਬੜਾ ਰਛ ਹੋ ਰਿਹਾ ਉੱਧਰ। ਟ੍ਰੇਨ ਚ ਬੜਾ, ਫਰਕ ਆ ਸੱਚੀ ਕਹੀਏ ਇੱਧਰ ਮੈਂ ਬੈਠਣ ਦੀ ਸੀਟ ਨਹੀਂ ਹੈ, ਰਜੂਏਸ਼ਨ ਵੀ ਕਰਾਓ ਬੰਦਾ ਕੀ ਕਰੇਗਾ ਰਜੂਏਸਨ ਤੇ ਬਸ, ਉੱਧਰ ਹੀ ਡੱਬਿਆ ਕੁਚਲਤੇ ਨੇ।
ਹਾਂਜੀ
ਵੀ ਹਾ ਹਾਂ
ਟਰੈਕਿੰਗ, ਟਰੈਵਲਿੰਗ ਬੜਾ ਭਰ ਗਿਆ ਨਾ।
ਹੂ ਬੱਸ ਇੱਕ-ਦੋ ਦਿਨ ਦਿੱਕਤ ਏ। ਬਸ ਇੱਕ ਦੋ ਦਿੱਕਤ ਦਿੱਕਤ ਹੈ ਹੀ ਹੋਣ ਸਾਰੇ ਆਪਣੇ ਛੋਟੇ ਰੱਖ ਸਾਰੇ ਆਪਣੇ ਆਪਣੇ ਘਰ ਚਲੇ ਜਾਣ ਗੇ
ਹਾਂਜੀ।
ਮੇਰੀ ਭੈਣ ਵੀ ਚਲੇ ਜਾਗੀ ਆ ਹਾਂਜੀ, ਹਾਂਜੀ, ਹਾਂਜੀ, ਹਾਂਜੀ।
ਟਰੈਵਲਿੰਗ ਬਹੁਤ ਦਿੱਕਤ ਜਿਵੇਂ ਬਹੁਤ ਬਿਹਾਰ ਤੋਂ ਲੋਕ ਆਉਂਦੇ ਨੇ ਬਿਹਾਰ ਕੋਈ ਕੰਮ ਨੀ ਹੁੰਦਾ ਤੇ ਬਿਹਾਰ ਤੋਂ ਕੰਮ ਕਰਨ ਇਸ ਸ਼ਹਿਰ ਜਾਂਦੇ ਨੇ ਅੰਬਾਲਾ, ਹਰਿਆਣਾ ਵਗੈਰਾ ਜਿਸ ਕਾਰਨ ਕਈ ਟ੍ਰਰੇਨਾਂ ਚ, ਭੀੜ ਹੁੰਦੀ ਆ।
ਹੂੰ ਹੂੰ।
ਹਾਂਜੀ।
ਜਰਨਾਇਕ ਵਾਲੀ ਗੱਡੀ ਕਦੀ ਖਾਲੀ ਨਹੀਂ ਮਿਲੇਗੀ ਤੁਹਾਨੂੰ, ਹੈ ਕੇ ਨਹੀਂ। ਜਰਨੈਕ ਵਾਲੀ ਗੱਡੀ ਕਦੀ ਖਾਲੀ ਨਹੀਂ ਮਿਲੇਗੀ। ਭਈਆ ਪੂਰਾ ਭਰਿਆ ਹੋਏਗਾ।
ਹਾਂਜੀ।
ਹੂੰ
ਟਰੈਵਲਿੰਗ ਹਰ ਕਿਸੇ ਨੂੰ ਟਰੈਵਲਿੰਗ ਪਸੰਦ ਏ। ਹਰ ਕਿਸੇ ਨੂੰ ਟਰੈਵਲਿੰਗ ਪਸੰਦ ਏ। ਹਰ ਕੋਈ ਟਰੈਵਲਿੰਗ ਕਰਨਾ ਚਾਹੁੰਦਾ ਆ।
ਟੈਵਲ ਟੈਵਲਿੰਗ ਟਰੈਵਲ ਕਰਨ ਦਾ ਸਾਧਨ ਵੀ ਬਹੁਤ ਵਧੀਆ ਬਣਿਆ ਦਾ ਵਾ। ਟਰੇਨਾਂ ਟ੍ਰੇਨ ਬਹੁਤ ਵਧੀਆ ਸਾਧਨ ਆ। ਸਭ ਤੋਂ ਵਧੀਆ ਸਾਧਨ ਏਅਰਲਾਈਨ ਵੀ ਅਸੀਂ ਏਅਰਲਾਈਨ ਵੀ ਕਹਿ ਸਕਦੇ ਹਾਂ।
ਹਾਂਜੀ ਹਾਂਜੀ।
ਏਅਰਲਾਈਨ ਨਾਲ ਜਿੰਨਾ ਸਮੇਂ ਟ੍ਰੇਨ ਲਗਾਉਂਦੀ ਹੈ ਉਸ ਤੋਂ ਬਹੁਤ ਘੱਟ ਸਮਾਂ ਏਅਰਲਾਈਨ ਲਗਾਉਂਦੀ ਹੈ। ਏਅਰਲਾਈਨ ਸਭ ਤੋਂ ਵਧੀਆ ਸਾਧਨ ਆ। ਹੋਰ ਵੀ ਕਾਫੀ
ਹਿਮਾਚਲ ਹੂੰ ਹਿਮਾਚਲ ਦੇ ਜ਼ਿਮੀਂਦਾਰ ਹੋ ਗਏ ਨੇ ਨਿਹੰਗ ਸਿੰਘ ਦਾ ਹੈਂ ਭਾਜੀ ਨਿਹੰਗ ਸਿੰਘ ਜਿਹੜੇ ਚਾਰ ਪਕੜੇ ਹੋ ਗਿਆ ਨਿਪਟਾਰਾ ਹੋ ਗਿਆ ਨਹੀਂ ਉਹਨਾ ਦਾ ਲੈ ਗਿਆ ਨਹੀਂ।
ਨਹੀਂ ਮੈਂ ਖਾਲੀ ਤੁਹਾਨੂੰ ਟੋਪਿਕ ਦੱਸਿਆ ਸੀ ਟੈਵਲਿੰਗ ਦਾ ਤੁਸੀਂ ਗੱਲ ਨਿਹੰਗਾ ਕਰ ਰਹੇ।
ਅੱਛਾ, ਅੱਛਾ, ਅੱਛਾ, ਅੱਛਾ। ਉਹ ਮੈਂ ਸਮਝ ਆਈ ਨਾ ਫ਼ਿਰ ਮੈਂ ਬਿਜੀ ਹੈਗਾ ਸੀ ਮੇਰਾ ਯਾਰ ਦੋਸਤ ਹੈਗਾ ਸੀ ਨਾ। ਉਹ ਤਾਂ ਕਰਕੇ ਹਾਂਜੀ।
ਹਾਂਜੀ ਮੈਨੂੰ ਨੀ ਪਤਾ ਕਿਹੜੇ ਨਿਹੰਗ
ਹੂੰ-ਹੂੰ, ਬੜਾ ਬੁਰਾ ਹਾਲ ਹੋ ਰਿਹਾ ਬਾਹਰ ਪਾਜੀ ਉੱਧਰ ਵੀ। ਹਿਮਾਚਲ ਹੂੰ, ਉਮਰੋਂ ਦੀ ਬਾਰਿਸ਼ਾਂ ਵੀ ਨਹੀਂ ਆ ਰਹੀਆਂ ਬਾਰਿਸ਼ਾਂ ਆ ਜਾਣ ਫੇਰ ਵੀ ਕੰਮ ਸਹੀ ਹੋ ਜਾ।